ਹਜੀ ਨ ।
ਹ । ਹਾਂਜੀ। ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਹੋਰ ਠੀਕ ਓ।
ਹਾਂਜੀ ਤੁਸੀ ਸੁਣਾਓ।
ਵਧੀਆ ਹੋਰ
ਹਾਂਜੀ, ਹੋਰ ਕੀ ਕਰ ਰੇ ਸੀ।
ਬਸ ਮੈਂ ਰੋਟੀ ਖਾ ਬੈਠੀ ਸੀ ਹੁਣ ਸੈਲ ਕਰ ਰੀ ਸੀ
ਹੋਰ ਰੋਟੀ ਵਗੈਰਾ
ਹਾਂਜੀ, ਹਾਂਜੀ ਸੈਲ ਕਰ ਰਹੀ ਸੀ ਸੈਲ।
ਚਲੋ ਵਧੀਐ ਸੈਲ ਕਰਨੀ ਅੱਛੀ ਬਾਤ ਐ। ਕਈ ਤੇ ਰੋਟੀ ਖਾ ਕੇ ਨਾਲੇ ਈ ਸੋ ਜਾਂਦੇ ਨੇ ਹਮ। ਹਮ, ਸਹੀ ਗਲ ਕਰਨੀ ਚਾਹੀ ਹੋਰ।
ਬਸ ਸਵੇਰੇ ਚੁਪੈਰਾ ਸੈਬ ਈ ਹੈਗਾ ਸਨੀ ਸ਼ਨੀਵਾਰ ਏ ਨਾ।
ਅੱਛਾ, ਸਵੇਰੇ ਅੱਛਾ ਤੁਆ ਤੇ ਏਦਾ ਸ਼ਨੀਵਾਰ ਹੁੰਂਦੈ।
ਹਾਂਜੀ ਜਾਂਦੇ ਓ ਤੁਸੀਂ।
ਹਾਂਜੀ ਅਸੀਂ ਸਾਡੇ ਐਧਰ ਸੰਡੇ ਨੂੰ ਹੁੰਦੈ।
ਅੱਛਾ ਸਾਡੇ ਸ਼ਨੀਵਾਰ ਹੁੰਦੈ ਅਸੀਂ ਜਾਂਨੇ ਆਂ।
ਹੋਰ।
ਬੜਾ ਆਨੰਦ ਆਂਦੈ ਜਪ ਜੀ ਸਾਬ ਦਾ ਪਾਠ।
ਫਿਰ ਚੌਪਈ ਸੈਬ ਦੇ ਫੇ ਫੇਰ ਬ੍ਰੇਕ ਹੋਂਦੀ ਐ। ਬਰੇਕ ਤੋਂ ਬਾਅਦ ਫਿਰ। ਸੁਕਮਨੀ ਸੈਬ ਦਾ ਪਾਠ ਹੁੰਦੈ ਦੋ ਵਜੇ ਬਾ
ਛਾ।
ਹੁੰ, ਬੜੀ ਸੰਗਤ ਹੁੰਦੀ ਏ।
ਹਾਂ ਸਾਡੇ ਵੀ ਏਧਰ ਹੁੰਦੇ ਨੇ ਚੁਪੈਰਾ ਸੈਬ ਨਾ ਸੰਡੇ ਨੂੰ ਐਦਰ ਵੀ।
ਹਾਂ ਸ਼ਬਦ ਲੱਗਦੇ ਨ ਫਿਰ ਬੜਾ ਅਨੰਦ ਆਂਦੈ, ਬਾਬਾ ਦੀਪ ਸਿੰਘ ਜੀ ਦੇ ਸ਼ਬਦ।
ਅੱਛਾ, ਵਧੀਆ ਗੱਲ ਐ। ਹੰ, ਬਸ ਵਧੀਆ। ਹਾਂਜੀ, ਸਾਡੇ ਵੀ ਓਧਰ ਲਗਾਂਦੇ ਨੇ ਸ਼ਬਦ, ਬਾਬਾ ਦੀਪ ਸਿੰਘ ਈ ਦੇ, ਅਸੀਂ ਵੀ ਹਾਂਜੀ, ਅਸੀਂ ਵੀ ਅੱਜ ਨਾ, ਹਾਂਜੀ ਮਾਨਤਾ ਬੋਤ ਏ। ਹਾਂਜੀ ਸਹੀ ਗੱਲ ਐ, ਓ ਨਾ ਅਸੀਂ ਵੀ ਹੰ
ਹੋਰ।
ਦੇ ਨਹੀਂ ਹਣਦਾ
ਹੈਲੋ, ਹਾਂਜੀ। ਤੁਆਡਾ ਸੰਡੇ ਨੂੰ ਹਉਦੈ।
ਹਾਂਜੀ ਐਧਰ ਸੰਡੇ ਨੂੰ ਹੁੰਦੈ ਸਾਡੇ।
ਹੰ, ਰਸ਼ ਸੰਗਤ ਓਂਦੀ ਏ?
ਕਦੀ ਬੜੀ ਰਸ਼ ਹੁੰਦੈ, ਹਾਂਜੀ ਬੋਤ ਸੰਗਤ ਓਂਦੀ ਏ ਰਸ਼ ਬੋਤ ਹੁੰਦੈ। ਹਾਂਜੀ। ਹੋ ਇੰਨੇ ਅੱਛੇ-ਅੱਛੇ ਸ਼ਬਦ ਲੱਗਦੇ ਨੇ ਬਾਬਾ ਦੀਪ ਸਿੰਘ ਜੀ ਦੇ। ਹਾਂਜੀ ਪੂਰੀਆਂ ਹੁੰਂਦੀਐ ਮਾਨਤਾ ਬੋਤ ਹੈਗੀ ਬਾਬਾ ਦੀਪ
ਪਿੱਛੇ ਜੇ ਵਿਖਾ ਰਹੇ ਸੀ ਇੱਕ ਲੇਡੀਜ਼ ਨੂੰ, ਮ ਤਲਬ
ਤੇ ਓਨਾਂ ਨੇ ਦਰਦ ਛਿੜੀ, ਓ ਦਿਖਾਣ ਗਏ।
ਖਾਨ ਗੲੇ, ਹੰ
ਦਸ ਐਮਮ ਦੀ ਪੱਥਰੀ ਆਈ ਸੀ ਤੇ ਫੇਰ ਕੀ ਕਹਿੰਦੇ ਨੇ ਉਹ ਤੜਫਦਾ ਰਿਹਾ, ਉਨਦੀ ਜਨਾਨੀ ਨੂੰ ਤੇ ਵਿਸ਼ਵਾਸ ਸੀ ਉਹਨਾਂ ਨੂੰ ਪ੍ਰੇਸ਼ਨ ਦਸ
ਵਾ ਰੋਜਛ
ਉਪਰੇਸ਼ਨ ਦੱਸਦਾ ਸੀ, ਫੇਰ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਮੈ, ਮੈਨੂੰ ਤੇ ਵਿਸ਼ਵਾਸ ਹੈਗਾ ਉਹਦੀ ਜਿਹੜੀ ਵਾਈਫ ਸੀ ਨਾ ਬਈ ਮੈਂ ਨੀ ਉਪਰੇਸ਼ਨ ਕਰਵਾਉਣਾ ਐਵੇਂ ਮੈਂ ਤੇ ਚੁਪੈਰ ਕੱ
ਜ ਮ ਮੰ
ਤੇ ਬਾਬਾ ਜੀ ਦਾ
ਹਮ ਹਮ
ਕੋਈ ਨੀ ਤੁਸੀਂ ਦਵਾਈ-ਦਵਾਈ ਲੈਂਦੇ ਰਹੋ ਨਾਲ ਉਪਰੇਸ਼ਾਨ ਨ ਅਸੀਂ ਕਰਵਾਉਣਾ
ਬੜੀ ਬਿੀ ਦੁਪਹਿਰਾ ਵੀ ਪੜਦੇ ਨੇ
ਤੇ ਨਾਲ ਕੀ ਕਹਿੰਦੇ ਨੇ, ਸੁਖਮਨੀ ਸਾਹਿਬ ਦਾ ਪਾਠ ਅਲੱਗ ਤੋਂ ਕਰਦੇ ਨੇ
ਅਲੱਗ ਤੋਂ ਪੜਦੇ ਨੇ
ਅਚਾਨਕ ਹੀ ਉਹਨੂੰ, ਦਸ ਪੰਦਰਾਂ ਦਿਨ ਬਾਅਦ ਨਾ, ਫੇਰ ਛਿੜ ਜਾਂਦੀ ਏ
ਕੋਲਛ
ਫਿਰ ਉਹ ਕਹਿੰਦਾ, ਮੈਂ ਤੜਫ ਰਿਹਾਂ ਵਾਂ, ਮੈਨੂੰ ਬਹੁਤ ਜਿਆਦਾ ਦਰਦ ਹੋ ਰਹੀ ਹੈ
ਦਰਦ ਹੋ ਰਹੀ ਹੈ
ਬਈ, ਇਹ ਤੇ ਮੈਨੂੰ ਜਾਣਾ ਪੈਣਾ ਆਪਰੇਸ਼ਨ ਕਰਵਾਉਣ
ਹਮ
ਤੇ ਉਹ ਕਹਿੰਦੇ ਨੇ ਵੀ, ਉਹਦੀ ਵਾਈਫ ਕਹਿੰਦੀ ਹੈ, ਨਹੀਂ, ਮੈਂ ਨਹੀਂ ਜਾਣ ਦੇਣਾ ਕੋਈ ਗੱਲ ਨੀ, ੳਹ ਅਰਦਾਸ ਕਰਦੀ ਹਾਂਜੀ-ਹਾਂਜੀ, ਉਹ ਅਰਦਾਸ ਕਰਦੀ ਫਿਰ ਆਪਣਾ, ਰੋ ਕੇ ਅਰਦਾਸ ਕਰਦੀ ਹੈ ਭਿਜੀ ਹੋਈ ਹੁੰਦੀ, ਅੰਮ੍ਰਿਤ ਪਿਆ ਹੁੰਦਾ ਉਹਦੇ ਕੋਲ ਨਾ
ਅੱਛਾ।
ਬਾਬਾ ਦੀਪ ਸਿੰਘ
ਬਾਬਾ ਦੀਪ ਸਿੰਘ ਜੀ ਦਾ, ਹਮ
ਫਿਰ, ਕੀ ਕਹਿੰਦੇ ਨੇ ਹੋਰ? ਦਿੰਦੀ ਉਹਨੂੰ, ਨਾਲ ਹੀ ਉਹ ਕਹਿੰਦੇ ਨੇ ਬਾਹਰ ਹੀ ਤੁਸੀਂ ਖੜੇ, ਖੜੇ ਹੋ ਕੇ ਜਾਣਾ ਮਤਲਬ ਬਾਹਰ ਹੀ ਜਾਣਾ, ਖੁੱਲੇ ਤੇ ਬਈ ਨਜ਼ਰ ਆ ਜੇ, ਨਿਕਲਜੇ। ਨਿਕਲ ਜਾਏਗੀ ਜ਼ਰੂਰ, ਮੇਰਾ ਵਿਸ਼ਵਾਸ ਹੈ।
ਅੱਛਾ।
ਤੇ ਉਹਨਾ ਨੂੰ ਵਿਸ਼ਵਾਸ ਹੋ ਜਾਂਦਾ ਹੁੰਦਾ ਨਾ, ਪੂਰਾ, ਉਹਦੀ ਵਾਈਫ ਨੂੰ। ਫਿਰ ਨਿਕਲ ਜਾਂਦੀ ਉਹਨਾ ਦੇ, ਨਾਲ ਹੀ, ਉਹ ਕਹਿੰਦੇ ਨੇ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
ਹਰ ਰੋਣ ਲੱਗ ਜਾਂਦੀ ਇੱਕੋ ਦਮ, ਹਾਏ ਬਾਬਾ ਜੀ ਨੇ ਮੇਰੀ ਸੁਣ ਲਈਏ।
ਵਿਸ਼ਵਾਸ
ਉਹਦਾ ਆਦਮੀ ਵੀ ਫੇਰ ਉਹਦਾ ਆਦਮੀ ਦਾ ਵੀ ਵਿਸ਼ਵਾਸ ਹੋ ਜਾਂਦਾ ਹੋਰ ਉਹ ਵੀ ਫੇਰ ਚੁਪਹਿਰੇ ਸਾਹਿਬ ਕੱਟਣ ਲੱਗ ਜਾਂਦੇ ਨੇ ਵਾ ਸ਼ਰਧਾ
ਆਤਮਾ ਵਿਸ਼ਵਾਸ ਸਹੀ ਗੱਲ ਹੈ ਹੋਰ ਤੁਸੀਂ ਕਦੀ ਪਾਉਂਟਾ ਸਾਹਿਬ ਵੀ ਗਏ ਹੋ, ਹਾਂਜੀ-ਹਾਂਜੀ। ਪਾਉਂਟਾ ਸਾਹਿਬ ਗਏ ਹੋਏ ਹੋ ਤੁਸੀਂ
ਪਾਉਂਟਾ ਸਾਹਿਬ
ਹਾਂਜੀ, ਪਾਉਂਟਾ ਸਾਹਿਬ।
ਹਾਂਜੀ-ਹਾਂਜੀ, ਗਏ ਆਂ ਗੁਰ
ਹਾਂਜੀ। ਦਸਵੇ ਪਾਤਸ਼ਾਹ ਸਥਾਨ ਹੈ, ਸਾਡੇ ਨੇੜੇ ਹੀ ਪੈਗਿਆ। ਹੋਰ, ਬੜਾ ਓਹਦਾਂ ਹੀ ਬੜਾ ਰਸ਼ ਹੁੰਦੈ, ਹਾਂਜੀ। ਉੱਧਰ ਬੜਾ ਰਸ਼ ਹੁੰਦਾ ਐ। ਉਹਨਾ ਏ ਹੇਮਕੁੰਟ ਸਾਹਿਬ ਜੀ ਦਾ ਉਹ ਏ ਨਾ, ਸਥਾਨ। ਉੱਧਰ, ਹਾਂਜੀ। ਇੱਕ ਗੁਰਦੁਆਰਾ ਹੈ ਕਿਰਪਾਲ ਦਾਸ ਜੀ ਦਾ।
ਹਾਂ, ਉੱਥੇ ਵੀ ਬੜੀ ਮਹਾਨਤਾ। ਫਿਰ ਉਸ ਤੋਂ ਅੱਗੇ ਦੇ ਉਹ ਵੀ
ਹਾਂਜੀ ਪੋਂਦਾ ਸਾਹਿਬ, ਉਹ ਨਾਨਕਸਰ ਹਾਂਜੀ-ਹਾਂਜੀ, ਨਾਨਕ ਸਰ ਵਾਲਿਆ ਦੇ ਦਾ ਠਾਠ ਹੈਗਾ ਉੱਧਰ। ਹਾਂਜੀ, ਬਾਬਾ ਨੰਦ ਸਿੰਘ ਜੀ ਦਾ ਨਾ ਠਾਠ ਹੈਗਾ, ਉੱਧਰ, ਹਾਂਜੀ। ਪੂਰਨੀਮਾ ਤੇ, ਹਾਂਜੀ। ਪੂਰਨਮਾਸ਼ੀ ਤੇ ਬਹੁਤ ਰਸ਼ ਹੁੰਦਾ ਏ, ਉੱਧਰ।
ਹੰ
ਚਲੋ
ਹਾਂਜੀ, ਬਹੁਤ ਅੱਛਾ ਸਥਾਨ ਬਣਿਆਦਾ ਬਾਬਾ ਨੰਦ ਸਿੰਘ ਜੀ ਦਾ ਨਾ ਉਹ ਵਾਲਾ, ਹਾਂਜੀ-ਹਾਂਜੀ, ਅਸੀਂ ਜਾਂਦੇ ਹਾਂ। ਹੋਰ?
ਉੱਥੇ, ਕਮਰੇ ਵਗੈਰਾ ਵੀ ਮਿਲ ਜਾਂਦੇ?
ਜੀ। ਹਾਂਜੀ ਕਮਰੇ, ਰਾਤ ਦਾ ਰਹਿਣ ਦਾ ਸਾਰਾ ਪ੍ਰਬੰਧ ਹੁੰਦਾ। ਉੱਧਰ। ਸਾਰਾ ਰਹਿਣ ਦਾ ਪ੍ਰਬੰਧ ਹੁੰਦਾ, ਉੱਧਰ। ਹਾਂਜੀ, ਬਹੁਤ ਵੱਡਾ ਗੁਰਦੁਆਰਾ ਏ, ਪੋਂ, ਪੌਂਟਾ ਸਾਹਿਬ ਵੀ। ਅੱਗੋਂ ਫਿਰ ਕਿਰਪਾਲ ਦਾਸ ਜੀ ਦਾ ਗੁਰਦੁਆਰਾ ਹੈ ਉੱਧਰ, ਹਾਂਜੀ। ਉੱਧਰ ਵੀ ਬਹੁਤ ਅੱਛਾ ਓਵੀ ਗੁਰਦੁਆਰਾ ਬਣਿਆ ਦਾ ਨੇੜੇ ਹੀ ਪ੍ਹੈਂਦਾ ਉਂਧਰ, ਹਾਂਜੀ। ਜੀ, ਨਹੀਂ-ਨਹੀਂ ਦਿਨੇ ਈ ਹੁੰਦਾ ਉੱਧਰ, ਪੂਰਨੀਮਾ ਤੇ ਹੁੰਦਾ, ਦਿਨੇ, ਦਿਨੇ ਦਿਨੇ ਹੀ ਕਰਦੇ ਆ, ਹਾਂਜੀ ਉਹਦੇ ਪੂਰਨੀਮਾ ਤੇ ਬਹੁਤ ਰਸ਼ ਹੁੰਦਾ। ਬਹੁਤ ਵਧੀਆ ਕੀਰਤਨ ਹੁੰਦਾ ਹੈ। ਨਾਨਕਸਰ ਵਾਲਿਆ ਜੀ ਦਾ ਠਾਠ ਹੈਗਾ ਨਾ, ਓੱਧਰ?
ਹਾਂਜੀ।
ਹਾਂਜੀ। ਹਾਂ, ਹੋਰ ਸੁਣਾਓ, ਕੀ ਕਰ ਰਹੇ ਸੀ?
ਬਸ ਹੁਣ ਸੋਣ ਦੀ ਤਿਆਰੀ ਸੀ, ਸਾਡੀ।
ਹੂੰ, ਰ੍ਹੋਟੀ-ਰ੍ਹੁਟੀ ਖਾ ਲਈ? ਹਾਂਜੀ, ਫੇਰ ਚਲੋ ਠੀਕ ਐ, ਸਤਿ ਸ਼੍ਰੀ ਅਕਾਲ।